ਹੈਲੋ,
ਹੈਲ
ਹੈਲੋ, ਹਾਂਜੀ ਸਸ ਰੀ ਕਾਲ।
ਸਸ ਰੀ ਕਾਲ ਜੀ ਕੀ ਹਾਲ-ਚਾਲ
ਬਸ ਵਦੀਆ ਤੁਸੀਂ ਸਨਾਓ ਕੀ ਹਾਲ ਚਾਲ ਐ।
ਵਦ
ਮੈਨੇ ਕੇ ਪਤੈ
ਹੋਰ ਕੀ ਕਰਦੇ ਪਏ ਓਂ?
ਕੀ ਕਰਦੇ ਪਏ?
ਕੁਛ ਨੀ ਅਸੀਂ ਬੈਠੇ ਦੇ ਸੀ ਹੁਨੇ ਚਾਅ ਵਗੈਰਾ ਪੀਤੀ ਐ। ਹਾਂਜੀ ਮੈਂ ਕਿਆ ਚਲੋ ਫੋਨ ਈ ਕਰ ਲੈਂਦੀ ਆਂ। ਹਾਂਜੀ, ਹੋਰ ਤੁਸੀਂ ਪੀ ਲਿੱਤੀ ਚਾਅ। ਹਾਂਜੀ ਸਈ ਗੱਲ ਐ ਮੈਂ ਕਿਆ ਅੱਜ ਕਰ ਈ ਲੈਂਦੇ ਆਂ ਫਿਰ। ਅੱਛਾ-ਅੱਛਾ, ਅਸੀਂ ਪੀ ਲੈਂਦੇ ਲੇਕਿਨ ਅੱਜ ਲੇਟ ਹੋ ਗੇਆ ਥੋੜਾ। ਤੇ ਫੇਰ ਹੁ ਹੁਨੇ ਮੈਂ ਬਨਾਈ ਐ ਚਾਅ।
ਹਾਂਜੀ।
ਹੋਰ ਬੱਚੇ ਵਗੈਰਾ ਠੀਕ ਐ ਥੋਡੇ ਘਰ ਸਬ।
ਠੀਕ-ਠਾਕ ਸਬ ਕਿਵੇਂ ਮੌਸਮ ਦਾ ਤਾਡੇ
ਮੌਸਮ ਏਥੇ ਬੜੀ ਜ਼ਾਦਾ ਗਰਮੀ ਆ।
ਹੂੰ
ਹਾਂਜੀ, ਬਾਕੀ ਜਗ੍ਹਾ ਤੇ ਠੀ ਕ ਐ ਮੌਸਮ ਸਵੇਰੇ-ਸਵੇਰੇ ਬਾਰਿਸ਼ ਹੋ ਜਾਂਦੀ ਐ ਤੜਕੇ।
ਹੂੰ
ਤੇ ਲੇਕਿਨ ਬਾਕੀ ਪੂਰਾ ਦਿਨ ਤੇ ਬੋਤ ਗਰਮੀ ਐ। ਹਾਂਜੀ, ਸਾਡੇ ਏਥੇ ਅ ਭੋ
ਹਾਂਜੀ। ਨਾਲੇ ਸਾਡੇ ਏਥੇ ਬੱਦਲ ਵੀ ਫੱਟੇ ਸੀ, ਸਾਡੇ ਏਥੇ ਥੋੜ੍ਹਾ ਅੱਗੇ ਪੈਂਦਾ ਐ ਡੋਡਾ ਵਾਲਾ ਏਰੀਆ ਪੈਂਦਾ ਕਿਸ਼ਤਵਾੜ ਡੋਡਾ ਸੁਨੇਆ ਹੋਏਗਾ। ਤੁਸੀਂ, ਓਥੇ ਫਟੇ ਸੀ ਤਿੰਨ ਚਾਰ ਦਿਨ ਪੈਲੇ ਬੱਦਲ। ਤਾਂ ਲੱਗੀ ਸੀ ਬਾਰਿਸ਼, ਕਿਓਂਕਿ ਪਿੱਛੋਂ ਈ ਪਾਨੀ ਆਂਦਾ ਨਾ ਫੇਰ। ਥੋੜਾ ਮੌਸਮ ਹੋ ਜਾਂਦਾ ਚੇਂਜ, ਤਾਂ ਅਸੀਂ ਥੋੜਾ ਮੋ ਠੀਕ ਐ, ਲੇਕਿਨ ਹੁਣ ਫੇਰ ਬਾਰੀ ਓ ਐ ਗਰਮੀ ਹੋਈ ਦੀ ਐ ਬੜੀ ਜ਼ਾਦਾ।
ਹਾਂ ਨਾਲੇ ਓਈ ਨਾ ਵੀ ਮੌਸਮ ਆਏਗਾ ਚੰਗੀ ਤਰ੍ਹਾਂ ਧਰਤੀ ਵਿੱਚ ਪਾਨੀ ਨਾ ਰਚੇਗਾ ਪਾਨੀ।
ਹਾਂਜੀ ਹਾਂਜੀ ਪ ਮੌਸਮ ਵੀ ਇੰਨੀ ਗਰਮੀ ਨਾਲ ਨਾ ਕੁੱਝ ਖਾਣ ਦਾ ਦਿਲ ਕਰਦਾ ਹੈ ਭੁੱਖ ਵੀ ਨੀ ਲੱਗ ਰਹੀ ਇਹਨਾਂ ਬੱਚ ਬੱਚਿਆਂ ਨੂੰ ਭੁੱਖ ਲੱਗ ਰਹੀ ਹੈ ਬਸ ਠੰਡੇ ਠੰਡੇ ਦਾ ਹੀ ਜ਼ੋਰ ਰੱਖੇ ਦਾ ਕਦੀ ਨਿੰਬੂ ਪਾਣੀ ਬਣਾ ਲਿੱਤਾ ਸ਼ਰਬਤ ਵਗੈਰਾ ਬਣਾ ਲਿੱਤੇ ਬੱਚਿਆਂ ਨੇ ਬਹੁਤ ਗਰਮੀ ਹੋਈ ਦੀ ਹੈ
ਲੱਸੀ ਬਣਾ ਕੇ ਪੀ ਲਿਆ ਕਰੋ
ਹਾਂਜੀ ਹਾਂਜੀ ਲੱਸੀ ਵਗੈਰਾ ਵੀ ਮੈਂ ਜ਼ਿਆਦਾ ਲੱਸੀ ਪੀ ਲੱਸੀ ਪੀਣ ਨਾਲ ਨਾ ਮੈਨੂੰ ਜਰਾ ਖਾਂਸੀ ਵਗੈਰਾ ਹੋਣ ਲੱਗ ਜਾਂਦੀ ਹੈ
ਹਾਂ ਕਈਆਂ ਨੂੰ ਨਹੀਂ ਨਾ ਪੱਚਦੀ ਆ
ਹਾਂਜੀ ਮੈਂ ਪੀਵਾਂਗੀ ਤੇ ਮੈਨੂੰ ਖਾਂਸੀ ਵਗੈਰਾ ਹੁੰਦੀ ਹੈ ਲੱਸੀ ਜੇ ਨਾਲ ਜਾਂ ਮੈਂ ਮਤਲਬ ਨਿੰਬੂ ਪਾਣੀ ਵਗੈਰਾ ਚ ਬਰਫ਼ ਵਗੈਰਾ ਪਾ ਲਿੱਤੀ ਉਹਦੇ ਨਾਲ ਵੀ ਫਿਰ ਮੈਨੂੰ ਖਾਂਸੀ ਹੋਣ ਲੱਗ ਜਾਂਦੀ ਹੈ
ਉਹ ਜਿਆਦਾ ਕੋਲਡ ਹੋ ਜਾਂਦਾ ਨਾ
ਹਾਂਜੀ ਹੋਰ
ਤੇ ਉਹ ਹੁੰਦਾ ਨਾ ਕਤੀਰਾ ਗੂੰਦ ਉਹ ਪਾ ਕੇ ਤੇ ਪੀ ਲਿਆ ਕਰੋ
ਹਾਂਜੀ ਹਾਂਜੀ ਗੂੰਦ ਤੇ ਮੈਂ ਪੀਦੀ ਗੂੰਦ ਕਤੀਰੇ ਦੀ ਗੱਲ ਕਰਦੇ ਪਓ ਹਾਂ ਹਾਂਜੀ ਉਹ ਤੇ ਅਸੀਂ ਪੀਂਦੇ ਹਾਂ ਉਹ ਵਧੀਆ ਲੱਗਦੀ ਹੈ ਮੈਨੂੰ ਉਹ ਮੈਂ ਦੁੱਧ ਚ ਪਾ ਕੇ ਪੀਂਦੀ ਹਾਂ
ਹਮ
ਠੀਕ
ਹਾਂ ਉਹ ਵਧੀਆ
ਹਾਂਜੀ ਨਾਲੇ ਠੰਡੀ ਹੁੰਦੀ ਆ ਨਾ ਉਹ
ਹਾਂਜੀ
ਹਾਂਜੀ ਤੇ ਉਹ ਠੀਕ ਰਹਿੰਦਾ ਗਰਮੀ ਵੀ ਨਹੀਂ ਪੈਂਦੀ ਤੇ ਫੇਰ ਵਿੱਚ ਇੱਕ ਗਲਾਸ ਉਹ ਗੂੰਦ ਦਾ ਵਿੱਚ ਦੁੱਧ ਦੇ ਪਾ ਕੇ ਪੀ ਲਈਦਾ ਹ ਹਾਂਜੀ ਹੋਰ ਰਾਤ ਦੀ ਰੋਟੀ ਦੀ ਤਿਆਰੀ ਕਰ ਲਿੱਤੀ ਤੁਸੀਂ
ਅਸੀ
ਹਾਂ
ਅੱਜ ਨਾ ਅਜੇ ਹੈਗੇ ਆ ਮੈਂ ਕਿਹਾ ਚਲੋ ਉਹਦੇ ਨਾਲ ਖਾਲੋ ਹੁਣ
ਅੱਛਾ ਅੱਛਾ ਇਹ ਵੀ ਠੀਕ ਹੈ ਮਤਲਬ ਗਰਮੀ ਹੈ ਬਾਰ ਬਾਰ ਰਸੋਈ ਚ ਤੜਕੇ ਕੌਣ ਲਗਾਏ
ਹਮ
ਸਬਜ਼ੀ ਚਲੋ ਪਈ ਵੀ ਹੈ ਤੇ ਫਿਰ ਤੇ ਵਧੀਆ ਮਨ ਵੀ ਨਹੀਂ ਕਰਦਾ ਨਾ ਗਰਮੀ ਚ ਕੰਮ ਕਰਨ ਦਾ ਵੀ ਥੋੜਾ ਘੱਟ ਹੀ ਦਿਲ ਕਰਦਾ ਆਲ ਆ ਜਾਂਦਾ
ਕਹਿੰਦਾ ਛੇਤੀ ਛੇਤੀ ਕੰਮ ਮੁਕਾ ਕੇ ਮੁਕਾ ਕੇ ਬਹਿ ਜਾਓ ਬਸ ਪੱਖੇ ਥੱਲੇ
ਥੱਲੇ ਰਾਮ ਹਾਂਜੀ ਉਹ ਤੇ ਹੈ। ਕਿੰਨੀ ਦੇਰ ਬਹਿਣਾ ਫਿਰ ਇੰਨਾ ਅੱਜ ਕੱਲ ਲੰਬੇ ਦਿਨ ਹੈ। ਗਰਮੀਆਂ ਚ ਦਿਨ ਵੀ ਲੰਬੇ ਹੁੰਦੇ ਹੈ। ਤੇ ਫਿਰ ਪੂਰਾ ਟਾਈਮ ਪਾਸ ਵੀ ਨਹੀਂ ਹੁੰਦਾ।
ਹਾਂਜੀ
ਹਾਂ ਮਾਪੇ ਸਗੋਂ ਬੋਰ ਹੁੰਦੀ ਪਈ ਸੀ। ਪਹਿਲੇ ਲੇਟ ਕਿੰਨਾ ਲੇਟ ਨਾ ਬੰਦਾ ਫਿਰ ਮੇਰਾ ਸੂਟ। ਪਦਾ ਸੀ ਇੱਕ, ਤੇ ਮੈਂ ਕਿਹਾ ਚਲੋ ਇਹਨੂੰ ਕੱਟ ਹੀ ਲੈਂਦੀ ਹਾਂ, ਲੈ ਕੇ ਰੱਖ। ਦਾ ਕੱਟਣ ਨੀ ਹੁੰਦਾ ਪਿਆ, ਫੇਰ ਕਮੀਜ਼ ਵਗੈਰਾ ਮੈਂ ਕਿਹਾ ਚਲੋ ਕੱਟ ਦੀਆਂ, ਕੱਟੀ ਤੇ ਫੇਰ ਥੋੜੀ ਖੜੀ ਕੀਤੀ ਕਮੀਜ, ਗਲਾ ਗੁਲਾ ਬਣਾਇਆ, ਉਹ ਵੀ ਸਗੋਂ ਮੇਰੇ ਕੋਲ ਗ਼ਲਤ ਹੋ ਗਿਆ ਅੱਜ, ਗਰਮੀ ਚ ਦਿਮਾਗ, ਨੀ ਕੰਮ ਕੀਤਾ ਉਹ ਵੀ ਗ਼ਲਤ ਕਰ ਬੈਠੀ। ਉਹ ਅੱ, ਜਿਹੜਾ ਉਹ ਨੀ ਆਉਂਦੀ ਕੀ ਕਹਿੰਦੇ ਆ ਕੀ ਬੋਲਦੇ ਉਹਨੂੰ, ਫਰੰਟ
ਹ
ਫਰੰਟ ਤੇ ਅੱਗੇ ਲੰਬਾ ਜਿਹਾ ਉਹ ਨੀ ਹੁੰਦਾ ਉਹਨੂੰ, ਕਿ ਬ, ਬੋਰਡਰ ਜੇ ਅੱਗੇ ਜਿਹੜਾ ਅਟੈਚ ਹੁੰਦਾ। ਪਹਿਲੇ ਮੈਨੂੰ ਉਦੇ, ਦਿੱਤਾ ਸੀ ਨਾ ਕਿਉਂਕਿ ਗਲਾ ਬਣਾਇਆ ਸੀ, ਤੇ ਉਹ ਗਲਾ ਬਣਾਉਣ ਤੋਂ ਪਹਿਲੇ ਲਾਈ ਦਾ ਹੁੰਦਾ,
ਚੋ ਨਿਕਲੇ ਹੂੰ,
ਹਾਂਜੀ ਧਿਆਨ ਨੀ ਰਿਹਾ, ਤੇ ਫੇਰ, ਮੈਂ ਉਹ ਲਾਣਾ ਭੁੱਲ ਗਈ, ਉਹ ਤੇ ਮੈਂ ਗਲਾ ਬਣਾ ਲਿੱਤਾ ਸਾਰਾ। ਤੇ ਮੈਂ ਕਿਹਾ ਹੁਣ ਇਹਨੂੰ ਮੈਂ ਕਿਸ ਤਰ੍ਹਾਂ ਅਟੈਚ ਕਰਾਂ ਫਿਰ ਉਹਦੇ ਚੱਕਰ ਪਿੱਛੇ ਮੈਨੂੰ ਸਾਰਾ ਥੋੜਾ ਅੱਗੋਂ ਖੋਲਣਾ ਪਿਆ। ਹਾਂ
ਹ
ਫਿਰ ਉਹ ਖੋਲ ਕੇ ਫਿਰ ਉਹਦੇ ਅੰਦਰ ਫਿੱਟ ਵਗੈਰਾ ਕੀਤਾ, ਫੇਰ ਸਫ਼ਾਈ ਵੀ ਲਿਆਉਣੀ ਪੈਂਦੀ ਹੈ, ਤੇ ਫਿਰ ਮੈਂ ਉਹ ਕੰਪਲੀਟ, ਹਾਂਜੀ ਹੋਰ
ਸੀਤਾ ਹੀ ਛੇਤੀ ਕਾਹਲੀ ਕਾਹਲੀ ਦੇ ਵਿੱਚ ਜਿੱਦਾਂ ਸਾਡੇ ਕੱ, ਲ ਨਗਦੀ ਆਹ ਟਾਈਮ ਸੂਟ ਸੀਤਾ ਆਪਣਾ ਕਮੀਜ਼,
ਅੱਛਾ ਅੱਛਾ,,
ਫੋਟੋ ਸੇ ਪਤਾ ਨੀ ਮੈਂ ਸਾਰ, ਮਿਲਿਆ ਤੇ, ਤੇ ਉਹ ਨਾ ਕੱਚਾ ਰਹਿੰਦਾ ਨਾ ਤਰਪਾਈ ਕਰ, ਵਾਸਤੇ ਤੇ ਮੈਂ ਸਾਰਾ ਹੀ ਖੋਲਿਆ ਸਾਨੂੰ ਦੁਬਾਰਾ,
ਸੱਚੀ ਬੜੀ ਮਿਹਨਤ ਲੱਗਦੀ ਹੈ ਫਿਰ ਗੁੱਸਾ ਵੀ ਚੜਦਾ। ਮੈਂ ਵੀ ਇੱਕ ਵਾਰੀ ਸਲਾਈ ਕੀਤਾ ਸੀ, ਮੇਰਾ ਨਾ ਕਸ਼ਮੀਰੀ ਸੂਟ ਸੀ ਗਰਮ, ਉਹ ਗਰਮ ਸੂਟ ਤੇ ਨ ਕਢਾਈਆਂ ਸੇਮ ਹੀ ਹੁੰਦੀਆਂ ਨਾ ਪ ਪਤਾ ਨਹੀਂ ਚੱਲਦਾ ਤੇ ਮੈਂ ਉਹਨੂੰ ਲਾਈਨਿੰਗ ਲਾ ਦਿੱਤੀ। ਕਿ ਮੈਂ ਸਿੱਧੇ ਪਾਸੇ ਲਾਈਨਿੰਗ ਲਾ ਤੂੰ ਅੰਦਰ ਕਰ ਦਿੱਤਾ ਤੇ ਮੈਂ ਉਹਨੂੰ ਪਾ ਵੀ ਲਿੱ, ਤਾਂ ਮੈਨੂੰ ਪਤਾ ਵੀ ਨੀ ਚੱਲਿਆ ਕਿ ਮਤਲਬ ਕੋਈ ਗੜਬੜ ਕੀਤੀ ਹੈ ਮੈਂ ਮੈਂ, ਇੱਕ ਵਾਰੀ ਪਾ ਪੂ ਕੇ ਵੀ ਫਿਰ ਆਈ ਤੇ ਸਾਰੇ ਕਹਿੰਦੇ ਬੜਾ ਵਧੀਆ। ਤੇ ਇੱਕ ਦਿਨ ਬੈਠੇ ਬੈਠੇ, ਜਦੋਂ ਮੇਰੀ ਬੇਟੀ ਨੇ ਧਿਆਨ ਨਾਲ ਦੇਖਿਆ ਕਹਿੰਦੀ ਮੰਮਾ! ਇਹ ਕੀ, ਤਾਂ ਮੈਨੂੰ ਪਤਾ ਚੱਲਿਆ ਕਿ ਸੂਟ ਹੀ ਗ਼ਲਤ ਸੀਤਾ ਮੈਂ ਕਿਹਾ ਹਾਏ ਮੈਂ ਤੇ ਇੱਕ ਵਾਰੀ ਪਾ ਕੇ! ਹੁਣੀ ਆਈ ਆ ਗੁਰਦੁਆਰੇ, ਤੇ ਫੇਰ ਉਹਨੂੰ ਉਹ ਤਾਂ ਪਤਾ ਨੀ ਚੱਲਦਾ ਪਿਆ ਸੀ ਜ਼ਿਆਦਾ, ਹਾਂਜੀ, ਹੁੰਦਾ ਕੋਈ ਕੋਈ ਕੱਪੜਾ ਹੁੰਦਾ ਪਤਾ ਨੀ ਚੱਲਦਾ ਐਨਾ ਮਤਲਬ, ਹਾਂਜੀ, ਫੇਰ ਮੈਂ ਇੱਕ ਦਿਨ ਬੈਠ ਕੇ ਸਾਰੀ ਲਾਈਨਿੰਗ ਖੋਲੀ ਗਲਾ ਸਾਰਾ ਕੀਤਾ ਬੜਾ ਈ ਲੰਬਾ ਕੰਮ ਪਿਆ ਸੀ ਮੈਨੂੰ ਓ, ਕਦੀ ਕਦੀ ਨਾ ਧਿਆਨ ਨੀ ਹੁੰਦਾ ਤੇ ਬੰਦਾ ਜਲਦਬਾਜ਼ੀ, ਚ ਨਾ ਖ਼ਰਾਬ ਕਰ ਦਿੰਦਾ ਫਿਰ ਚੀਜ਼,
ਹਾਂ, ਉਹੀ ਨਾ ਤਾਂਹੀਓ,
ਮੇਰੇ ਨਾਲ ਤੇ ਬੜੀ ਵਾਰ ਇਸ ਤਰ੍ਹਾਂ ਹੁੰਦਾ ਬੜੀ ਵਾਰ ਹੁੰਦਾ, ਨਹੀਂ ਨਹੀਂ, ਮੈਂ ਕਰ ਲਿੱਤਾ ਸੀ ਫਿਰ, ਚਲੋ ਆਪਣਾ ਆਂਦਾ ਹੁੰਦਾ ਤੇ ਬੰਦਾ ਕਰ ਲੈਂਦਾ ਬਾਰ ਕਰਵਾਣਾ ਪਵੇ ਤੇ, ਹਾਂਜੀ, ਕੀ ਕਹਿੰਦੇ ਪਏ ਓ ਹਾਂਜੀ ਬਾਚੋ ਫਿਰ ਮੁਸ਼ਕ
ਦੋ ਡਰੈਸ ਪਈ ਆ ਇੱਕ ਡਰੈਸ ਪਈ ਮੇਰੀ ਏਦਾਂ ਈ। ਸ਼ਰਟ ਧੋਤੀ ਤੋਂ ਸ਼ਿੰਕ ਹੋਗੀ ਆ ਟਾਇਟ ਹੋਗੀ ਆ ਨਾ ਕਿਉਂਕਿ ਮੈਂ ਉਹਨੂੰ ਖੋਲਿਆ ਨੀ ਤੇ ਏਦਾਂ ਈ ਮੈਂ ਰਾਤ ਸੁ
ਅੱਛਾ।
ਹੂੰ,
ਹਾਂਜੀ, ਸ਼ਰਟ ਤੇ ਮਤਲਬ ਕਿ ਕੁੜਤੀ ਟਾਈਪ ਸੀ ਕੱਪੜਾ ਸੀ ਅੰਦਰ।
ਹਾਂ ਹਾਂ, ਕੱਪੜਾ ਤੇ ਹੈਗਾ ਅੰ ਦਰ ਧੋਤੇ ਆ ਨਾ।
ਅੱਛਾ।
ਸ਼ਿੰਕ ਹੋਗਿਆ ਤੇ ਓ ਮੈਂ ਪਾਇਆ ਤੇ ਓ
ਹਾਂਜੀ।
ਮੈਨੂੰ ਬਹੁਤ ਟਾਈਮ ਲੱਗਦਾ ਤੇ
ਹਾਂਜੀ, ਖੋਲਣ ਦਾ ਵੀ ਇੱਕ ਬੜਾ ਆਲਸ, ਆਂਦਾ ਕੱਪੜੇ ਕੱਪੜੇ ਖੋਲਣ ਦਾ ਵੀ ਬੜਾ ਆਲਸ। ਆਂਦਾ ਮਨ ਨੀ ਕਰਦਾ ਖੋਲਣ ਦਾ।
ਫਿਰ ਬਾਅਦ ਵਿੱਚ ਓਹੀ ਜੀ ਨਾ ਗੱਲ ਨੀ ਬਣ ਦੀ।
ਹਾਂਜੀ ਓ ਤੇ ਹੈ ਫੇਰ ਸਫ਼ਾਈ ਵੀ ਨੀ ਆਂਦੀ।
ਪਹਿਲੇ ਹੀ ਧਿਆਨ ਨਾਲ ਸੀਣਾ ਚਾਹੀਦਾ। ਵੈਸੇ ਵੀ ਨਵਾਂ ਕੱਪੜਾ ਦੇਖੋ ਨਾ ਫੇਰ ਮਨ ਕਰਦਾ ਪਹਿਲੇ ਇਹਨੂੰ ਈ ਸੀ ਕੇ ਪਾ ਲਈ ਏ। ਬਾਕੀ ਬਾਂਚੋ ਪਾਵਾਂਗੇ। ਫੇਰ ਓ ਜਲਦਬਾਜ਼ੀ ਹੋ ਜਾਂਦੀ ਐ ਪਾਣ ਦੇ ਚੱਕਰ ਵਿੱਚ। ਹਾਂਜੀ, ਹੋਰ ਤੁਸੀਂ ਠੀਕ ਸਿਹਤ ਵਗੈਰਾ ਐਨ ਵਧੀਆ ਤੁਹਾਡੀ?
ਹਾਂਜੀ, ਠੀਕ ਠਾਕ ਜੀ।
ਅੱਛਾ ਅੱਛਾ। ਹੋਰ ਤੁਸੀਂ ਰੱਖੇ ਦਾ ਕੋਈ ਪੈਟ ਵਗੈਰਾ ਘਰ। ਨਹੀਂ ਨੀ ਅਸੀਂ ਹਜੇ। ਤੇ ਬਣਾਣਾ ਹਜੇ ਬਣਾਈ ਨੀ ਮੈਂ ਮਸਾ ਚਾਵਾਂ ਪੀ ਕੇ ਵਿਹਲੇ ਹੋਏ ਸੀ।
ਹੂੰ ਹੂੰ,
ਹਾਂਜੀ ਅੱਜ ਹੈ ਵੀ ਮੰਗਲਵਾਰ ਐ ਅਸੀਂ।
ਹਾਂ।
ਹਾਂਜੀ।
ਸ਼ੀਸੀ਼ ਰੱਖੀਆਂ ਪਈਆਂ।
ਅੱਛਾ-ਅੱਛਾ। ਚਲੋ, ਓ ਵੀ ਵਧੀਆ ਘਰ ਕੁਛ ਹੋਏ ਨਾ ਫਿਰ। ਰੌਨਕ ਰੈਂਦੀ ਹੈ ਲੇਕਿਨ ਓ ਤੇ ਬਸ ਪਾਣੀ ਚ ਹੀ ਰੈਣਗੀਆਂ। ਥੋੜ੍ਹਾ ਕੋਈ ਸ਼ੋਰ ਵਗੈਰਾ ਪਾਉਣ ਵਾਲਾ ਹੋਇ ਤੇ ਫੇਰ ਮੁਜ਼ਾ
ਹਾਂ।
ਹਾਂਜੀ।
ਪਾਣੀ ਵਿੱਚ ਹੈਆ ਘਮ
ਹਾਂਜੀ, ਚਲੋ ਠੀਕ।
ਟਾਈਮ ਪਾਸ ਹੁੰਦਾ।
ਅੱਛਾ। ਹਾਂ ਓਤੇ ਹੈ ਚਲੋ ਠੀਕ ਹੈ ਫੇਰ ਕਰਦੇਆਂ ਗੱਲ।
ਓਕੇ-ਓਕੇ ਜੀ ਓਕੇ।
ਜੀ।
ਸ ਸ਼੍ਰੀ ਅਕਾਲ ਜੀ।
ਹੂੰ।